ਸਤਿ ਸ੍ਰੀ ਅਕਾਲ, ਭਾਜੀ।
ਭਾਜੀ ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ।
ਵਧੀਆ ਜੀ, ਵਧੀਆ ਤੁਸੀਂ ਦੱਸੋ ਵਧੀਆ?
ਹਾਂਜੀ, ਸਭ ਵਧੀਆ।
ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਅੱਜ।
ਕੀ ਕਰੋ।
ਮੈਂ ਕਿਹਾ ਵੇਖੋ ਜੀ, ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਜੋੜੇ ਵੀ, ਤੇ ਹੋਰ ਖਰਚ ਵੀ ਕਰੇ, ਕਿਸ ਹਿਸਾਬ ਨਾਲ ਸੋ ਜੋੜਨਾ ਵੀ ਚਾਹੀਦਾ, ਔਰ ਖ਼ਰਚ ਕਰਨਾ ਚਾਹੀਦਾ।
ਦੇਖੋ ਜੀ, ਬੰਦੇ ਨੂੰ ਨਾ, ਪੈਸੇ ਜੋੜਨੇ ਚਾਹੀਦੇ ਨੇ।
ਹਾਂ, ਉਹ ਤੇ ਹੈਗੀਆਂ ਜੀ ਬਿਲਕੁਲ।
ਦੇਖੋ ਜੋੜੋਗੇ, ਤਾਓ ਮਾੜੇ ਚੰਗੇ ਟਾਈਮ ਤੇ। ਪੈਸੇ ਦੀ ਲੋੜ ਜਦੋਂ ਪੈਂਦੀ ਹੈ, ਬੰਦਾ ਤਾਂਹੀ ਉਹ ਯੂਜ।
ਹਾਂ, ਬਿਲਕੁਲ ਜੀ, ਬਿਲਕੁਲ ਲੋੜ ਪੈਂਦੀ ਹੈ ਜੀ, ਬਿਲਕੁਲ ਸਹੀ ਗੱਲ ਹੈ ਸਰ।
ਜਦੋਂ ਖ਼ਰਚ ਕਰਨ ਨੇ ਆਪਣਾ, ਖ਼ਰਚ ਦੇਖ ਕੇ ਕਰੇ। ਐਂਵੀ ਮਤਲਬ। ਹਾਂ ਲਿਮਿਟ ਨਾਲ ਕਰੇ, ਐਵੇਂ ਥੋੜਾ ਨਾ ਕੀ, ਘਰ ਚੀਜ਼ ਪਈਏ, ਦੁਬਾਰਾ ਉਹੀਂ ਹੋ ਆ ਰਹੀ ਹੈ।
ਸਹੀ ਗੱਲ ਹੈ ਬਿਲਕੁਲ, ਵੇਸਟੇਜ ਨਾ ਕਰੇ।
ਵੈਸਟੇਜ ਨਾ ਕਰੇ ਮਨੀ ਦੀ, ਰੋਜ਼ ਖਾਨ-ਪੀਨ ਬਾਰ ਜਾ ਰਿਹਾ, ਪੈਸੇ ਵੇਸਟ ਕਰ ਰਿਹਾ, ਘਰ ਰੋਟੀ ਬਨੀ ਹੋਈ ਏ ਤੇ ਬਾਹ ਦਾ ਖਾ ਰਿਹਾ।
ਹਾਂ, ਸਈ ਗੱਲ ਏ ਬਿਲਕੁਲ ਭਾਜੀ ਤੁਆੜੀ ਬਿਲਕੁਲ ਸਈ ਗੱਲ ਐ।
ਗੱਲ ਬੰਦੇ ਕੋਲ ਦਿਮਾਗ ਹੋਨਾ ਚਾਈਦਾ, ਪੈਸੇ ਕਮਾਨ ਦਾ ਵੀ ਤੇ ਪੈਸੇ ਅੱਗੇ ਸਪੈਂਡ ਕਰਨ ਦਾ ਵੀ, ਹਾਂ।
ਜੇ ਬੰਦਾ ਅਗਰ ਪੈਹੇ ਖਰਚ ਵੀ ਕਰ ਰਿਹਾ ਨਾ ਓਸ 'ਚ ਵੀ ਪੈਸਾ ਬਨਨਾ ਚਾਈਦਾ, ਐਸਾ ਦਿਮਾਗ ਹੋਣਾ ਚਾਹੀਦਾ ਭਾਜੀ ਕਿਉਂ?
ਸਈ ਗੱਲ ਏ, ਅਗਰ ਬੰਦਾ ਖ਼ਰਚ ਕਰੇ ਨਾ ਪੈਸਾ ਤੇ ਪੈਸਾ ਏਸ ਜਗ੍ਹਾ ਖਰਚ ਕਰੇ, ਕਿ ਡਬਲ ਹੋ ਕੇ ਆਏ ਓਦੇ ਕੋਲ। ਅੱਜ-ਕੱਲ੍ਹ ਤਾਂ ਬੰਦੇ ਏ ਇਹੀਓ ਸੋਚਦੇ ਨੇ।
ਹੂੰ, ਪਤਾ ਕੀ ਐ ਜੀ, ਅੱਜ-ਕੱਲ੍ਹ ਤੇ ਪੈਸੇ ਦੀ ਇੰਨੀ ਲੋੜ ਹੈਗੀ ਏ ਨਾ ਬਿਨਾਂ ਪੈਸੇ ਦੋ ਤੇ ਜ਼ਿੰਦਗੀ ਜੀਰੋ ਹੈਗੀ ਏ ਬੰਦੇ ਦੀ।
ਸਈ ਗੱਲ ਏ, ਅੱਜ-ਕੱਲ੍ਹ ਨਾ ਛੋਟੀ-ਮੋਟੀ ਚੀਜ਼ ਵੀ ਪੈਸਿਆਂ ਦੀ ਮਿਲਣ ਲੱਗ ਗਈ ਏ।
ਹਾਂ! ਐਸੀ ਕੋਈ ਚੀਜ਼ ਨੀ ਐ, ਜੇੜੀ ਬਿਨਾਂ ਪੈਸੇ ਤੋਂ ਮਿਲਦੀ ਹੋਵੇ।
ਹਾਂ, ਤੁਸੀਂ ਕਿਸੀ ਵੀ, ਮਤਲਬ ਕਿ ਕਿਸੇ ਕੋਲ ਚੱਲ ਜਾਓ ਨਟ-ਬੋਲਟ ਲੈਨ ਕਿਸੇ ਵੀ ਚੀਜ਼ ਦਾ। ਓ ਵੀ ਕਹੇਗਾ ਕਿ ਬਾਈ ਮੈਨੂੰ ਪੈਸੇ ਦੇ ਤਾਂ ਲੈ ਜਈ, ਐਵੇਂ ਨੀ ਦੇਂਗਾ ਮੈਂ। ਕਿਉਂਕਿ ਦੇਖੋ ਨਾ, ਲੋਕੀ ਛੋਟੀ-ਮੋਟੀ ਚੀਜ਼ਾਂ ਤੋਂ ਪੈਸੇ ਕਮਾਣਾ ਸਿੱਖਦੇ ਨੇ।
ਹਾਂ।
ਓਨਾਂ ਨੂੰ ਪਤਾ ਥੋੜ੍ਹੀ-ਥੋੜ੍ਹੀ ਕਰਕੇ ਅਗਰ ਬੱਚਤ ਕਰੀਏ, ਤਾਂ ਸਾਡੇ ਕੋਲ ਪੈਸਾ ਸੇਵ ਹੋ ਪਾਏਗਾ। ਅੱਗੇ ਜਨਰੇਸ਼ਨ ਵਾਸਤੇ, ਕਿਉਂਕਿ ਦੇਖੋ ਜੀ ਹਰ ਕਿਸੇ ਨੇ ਅਪਨੇ ਬੱਚੇ ਪਾਲਨੇ ਨੇ। ਸਕੂਲ ਪੜ੍ਹਾਣਾ ਬੱਚਿਆਂ ਨੂੰ, ਕਾਪੀਆਂ ਦਾ ਖ਼ਰਚਾ ਘਰ ਦਾ ਬਿੱਲ, ਰਾਸ਼ਨ ਵਗੈਰਾ ਕਿੰਨਾ ਖਰਚਾ ਹੋ ਜਾਂਦਾ।
ਬੋਤ ਜਾਦਾ, ਬੋਤ ਜਾਦਾ ਖਰਚਾ ਜੀ।
ਤਾਂਹੀਓਂ ਬੰਦਾ ਹਰ ਛੋਟੀ ਚੀਜ਼ 'ਚੋਂ ਪੈਸੇ ਕਮਾਨਦਾ ਜ਼ਰੀਆ ਵੇਖਦਾ, ਕਿ ਚੱਲ ਬੰਦਾ ਪੈਸੇ ਕਮਾਏ।
ਬਿਲਕੁਲ ਜੀ, ਸਈ ਗੱਲ ਏ, ਭਾਜੀ ਅੱਜ-ਕੱਲ ਦੇ
ਜਨੇ ਦੇਖਲੋ।
ਹਾਂਜੀ-ਹਾਂਜੀ।
ਜਿਵੇਂ ਕੋਈ ਗੱਡੀ ਲੈਣੀ ਹੋਂਦੀ ਓਨਾਂ ਨੇ, ਤੇ ਓ ਪਹਿਲੇ ਐਫ ਡੀ ਕਰਾ ਲੈਂਦੇ ਨੇ। ਤੇ ਗੱਡੀ ਲੈ ਲੈਂਦੇ ਨੇ ਕਿਸ਼ਤਾਂ ਤੇ, ਤੇ ਜੇੜੇ ਐਫ ਡੀ ਦੇ ਚੋਂ ਉੱਪਰ ਦੇ ਜੇੜੇ ਪੈਸੇ ਬਚਦੇ ਨੇ ਓਨਾਂ ਦੀ ਓ ਕਿਸ਼ਤਾਂ ਓਧਰ ਕਟਵਾ ਲੈਂਦੇ ਨੇ। ਤੇ ਓਨਾਂ ਨੂੰ ਐਫ ਡੀ ਦਾ ਵੀ ਫੈਦਾ ਹੋ ਜਾਂਦਾ ਐ, ਗੱਡੀ ਵੀ ਆ ਜਾਂਦੀ ਐ ਅਪਨੇ ਕੋਲ। ਦੇਖੋ, ਕਿੰਨਾ ਦਿਮਾਗ ਲਾਂਦੇ ਨੇ, ਓਹੀਓ ਤਾਂ
ਕਾਜ਼ ਬੰਦਾ ਏਹੋ ਦਾ ਦਿਮਾਗ ਨੀ ਚੱਲੇਗਾ ਹਾਂ ਸਹੀ ਗੱਲ ਏ।
ਸਈ ਗੱਲ ਏ। ਮਿਡਲ ਕਲਾਸ ਬੰਦਾ ਤਾਂ ਡਾਇਰੈਕਟ ਗੱਡੀ ਲੈਨ ਜਾਏਗਾ। ਭਾਵੇਂ ਬਾਈਕ ਲੈ ਲੀ, ਜਾਂ ਭਾਵੇਂ ਐਕਟੀਵਾ ਲੈ ਲੀ, ਭਾਵੇਂ ਜਾਂ ਕਾਰ ਲੈ ਲੀ। ਛੋਟੀ-ਮੋਟੀ ਸੈਕਿੰਡ ਹੈਂਡ, ਯਾ ਕਿਸ਼ਤਾਂ ਕਰਾ ਲੇਗਾ ਓਦੀ।
ਹੂੰ।
ਯਾ ਕੈਸ਼, ਅਗਰ ਸਸਤੀ ਮਿਲਦੀ ਹੋਏ ਤਾਂ ਕੈਸ਼, ਹਾਂ।
ਓਈ ਤੇ। ਭਾਜੀ, ਅੱਜ-ਕੱਲ੍ਹ ਦੇ ਮਿਡਲ ਕਲਾਸ ਬੰਦੇ ਕੋਲ ਇੰਨਾ ਪੈਸਾ ਹੀ ਨਹੀਂ ਹੁੰਦਾ, ਉਹ ਹਰ ਬ ਉਹ ਤੇ ਅਗਰ ਚੀਜ਼ ਲੈਣੀ ਹੈ ਨਾ ਉਹਨੇ, ਤਾਂ ਬਿਨਾਂ ਈ ਐਮ ਆਈ ਤੋਂ ਨਹੀਂ ਲੈ ਸਕਦਾ।
ਸਹੀ ਗੱਲ ਹੈ, ਹਰ ਚੀਜ਼ ਅੱਜ-ਕੱਲ ਨਾ ਬੰਦਾ ਈ ਐਮ ਆਈ ਤੇ ਲੈਂਦਾ। ਹੁਣ ਭਾਵੇਂ ਘਰ ਦਾ ਫਰਿੱਜ ਕਿਉਂ ਨਾ ਹੋ ਗਿਆ, ਏ ਸੀ ਕਿਉਂ ਨਾ ਹੋ ਗਿਆ। ਹਰ ਚੀਜ਼ ਦੀ ਨਾ, ਮਿਡਲ ਕਲਾਸ ਬੰਦੇ ਦੀ ਈ ਐਮ ਆਈ ਬਣੀ ਹੋਈ ਏ।
ਹੂੰ ਬਿਲਕੁਲ।
ਬੰਦਾ ਜੋ ਫੋਨ ਵੀ ਚਲਾ ਰਿਹਾ ਹੁੰਦਾ ਨਾ ਉਹ ਵੀ ਈ ਐਮ ਆਈ ਦੇ ਈ ਐਮ ਆਈ ਤੇ ਚੱਲ ਰਿਹਾ ਹੁੰਦਾ ਮਿਡਲ ਕਲਾਸ ਬੰਦਿਆਂ ਦਾ।
ਬਿਲਕੁਲ ਜੀ, ਸਹੀ ਗੱਲ ਹੈ ਤਹਾਡੀ।
ਇਹ ਤਾਂ ਪੈਸਾ ਅੱਜ-ਕੱਲ੍ਹ ਮਿਡਲ ਕਲਾਸ ਬੰਦਿਆਂ ਕੋਲ ਘੱਟ ਹੈਗਾ। ਤੇ ਜਿਹੜੇ ਅਮੀਰ ਹੋ ਗਏ ਨੇ ਉਹ ਪੂਰਾ ਦਿਮਾਗ ਲਾ ਕੇ ਥੋੜ੍ਹੀ-ਥੋੜ੍ਹੀ ਸੇਵਿੰਗ ਕਰਕੇ ਘੱਟ ਖਰਚ
ਹਾਂ, ਬਸ-ਬਸ ਪਤਾ ਕੀ ਹੈ, ' ਜਿਹੜਾ ਜਿਹੜਾ ਮਿਡਲ ਕਲਾਸ ਬੰਦਾ ਹੈ ਨਾ ਜੀ'। ਓਨੇ ਤਾਂ ਆਪਣੇ ਖਰਚੇ ਵਧਾਏ ਦੇ ਨੇ ਔਰ ਇੰਨੀ ਕਮਾਈ ਹੈ ਨੀ।
ਹਾਂ ਓਹੀਓ ਤਾਂ ਗੱਲ ਏ।
ਤਾਂ ਉਹੀ ਤੇ ਉਹ ਬੰਦਾ ਉਹ ਖਰਚੇ ਪੂਰੇ ਕਰੇਗਾ ਕਿ ਪੈਸੇ ਪਤਾ ਨੀ ਜਦੋਂ ਖਰਚ ਖ਼ਰਚੇ ਪੂਰੇ ਕਰੇਗਾ ਕਦੋਂ ਪੈਸੇ ਜੋੜੇਗਾ? ਤਾਂ ਹੀ ਅੱਗੇ ਵੱਧੇਗਾ ਨਾ ਬਿਨਾ ਪੈਸੇ ਜੁੜੇ ਤੇ ਅੱਗੇ ਵੱਧ ਹੀ ਨੀ ਸਕਦਾ ਉਹ!
ਦੇਖੋ ਜਿਹੜਾ ਜੋਬ ਕਰ ਰਿਹਾ ਏ ਵੀਹ-ਪੱਚੀ ਹਜ਼ਾਰ ਦੀ। ਤੇ ਘਰ ਦਾ ਖ਼ਰਚਾ ਏ। ਤੀਹ ਹਜ਼ਾਰ ਆਪਣਾ ਖਰਚਾ, ਤੀਹ ਹਜ਼ਾਰ ਮੰਨ ਕੇ ਚੱਲੇ ਪੱਚੀ ਹਜ਼ਾਰ ਦੀ ਨੌਕਰੀ ਤੇ। ਉਹ ਤਾਂ ਫੇਰ ਪੰਜ ਹਜ਼ਾਰ ਮਾਈਨਸ ਵਿੱਚ ਹੀ ਚੱਲੇਗਾ ਨਾ।
ਪਹਿਲਾਂ ਹੀ ਐਡਵਾਂਸ ਲੈ ਕੇ ਚੱਲੇਗਾ ਉਹ ਤੇ।
ਹਾਂ, ਤੇ ਜਿਹੜਾ ਅਮੀਰ ਬੰਦਾ ਹੈਗਾ ਜਿਹਦੇ ਕੋਲ ਆਪਣਾ ਬਿਜਨਸ ਹੈਗਾ। ਉਹ ਉਦੋਂ ਪਤਾ ਕੀ ਮਹੀਨੇ ਦੀ ਇਨਕਮ ਪੰਜਾਹ ਸੱਠ ਹਜ਼ਾਰ ਏ ਉਹ ਖਰਚ ਹੀ ਕਰੇਗਾ ਸਿਰਫ ਵੀਹ ਤੋਂ ਪੱਚੀ ਹਜ਼ਾਰ। ਉੱਪਰ ਦੇ ਪੱਚੀ ਹਜ਼ਾਰ ਉਹ ਸੇਵ ਕਰਕੇ ਰੱਖੇਗਾ। ਇਨਵੈਸਟ ਕਰ ਦੇਗਾ ਕਿਧਰੇ ਬਿਟ ਕੁਆਇਨ ਲੈ ਲਏਗਾ ਤੁਹਾਨੂੰ ਪਤਾ ਅੱਜ-ਕੱਲ੍ਹ ਬੀਟ ਕੁਆਇਨ ਕਿੰਨਾ ਮਹਿੰਗਾ ਹੋਇਆ ਦਾ ਤੇ ਜਿਨਾਂ ਨੇ ਪਹਿਲੇ ਲ ਲਿਤਾ ਹੋਣਾ ਉਸ ਟਾਈਮ ਦਸ- ਬਾਰਾਂ ਹਜ਼ਾਰ ਦਾ।
ਹਾਂ, ਸਹੀ ਗੱਲ ਹੈ।
ਅੱਜ-ਕੱਲ੍ਹ ਤਾਂ ਉਹ ਕਰੋੜਪਤੀ ਹੋਏ ਦੇ ਨੇ ਜਿਨ੍ਹਾਂ ਨੇ ਬ
ਬਿਲਕੁਲ ਜੀ ਬਿਲਕੁਲ। ਪਤਾ ਕੀ ਹੈ ਜੀ ਇਹ ਵੀ ਦਿਮਾਗ ਹੁੰਦਾ ਨਾ ਮਿਡਲ ਕਲਾਸ ਬੰਦਾ ਕਹੇਗਾ ਕਿ ਇਹ ਚੀਜ਼ਾਂ ਕੁਛ ਨੀ ਰੱਖਿਆ ਫਰੋਡ ਹੈਗਾ ਏ ਵੋ ਅਮੀਰ ਬੰਧੇ ਨੂੰ ਪਤਾ ਹੈਗਾ ਕਿ ਨੌਲੇਜ ਹੈਗੀ ਅਮੀਰ ਬੰਦੇ ਨੂੰ ਕਿ ਇਸ ਚੀਜ਼ ਚ ਪੈਸਾ ਕਮਾ ਸਕਦੇ ਆ ਕੋਈ।
ਅਈਓ ਅਗਰ ਉਸ ਟਾਈਮ ਮਿਡਲ ਕਲਾਸ ਵਾਲਾ ਬੰਦਾ ਸੋਚਦਾ ਨਾ ਕਿ ਕਿਉਂਕਿ ਮਿਡਲ ਕਲਾਸ ਬੰਦੇ ਹੀ ਉਹ ਸੋਚਦੇ ਨੇ ਕਿ ਬਈ ਇਹ ਦਸ ਹਜ਼ਾਰ ਮਿੱਟੀ ਹੋ ਜਾਣਗੇ ਬਾਅਦ ਵਿੱਚ ਕੀ ਪਤਾ ਰੇਟ ਘੱਟ ਹੋ ਜੇ।
ਹਾਂ ਪਤਾ ਕੀ ਉਹਣਾ ਦਿਮਾਗ ਨਾ ਨੈ ਨੈਗੇਟਿਵ ਹਿਸਾਬ ਨਾਲ ਚੱਲਦਾ।
ਸਹੀ ਗੱਲ ਏ ਬੰਦਾ ਜਿੰਨਾ ਪੋਜ਼ਟਿਵ ਹਿਸਾਬ ਨਾਲ ਚੱਲੇਗਾ ਨਾ ਓਨੇ ਪੈਸੇ ਵਧੀਆ ਕਮਾ ਸਕਦਾ ਏ।
ਉਹੀ ਤੇ ਪਤਾ ਕੀ ਏ ਭਾਜੀ ਜਿਹੜੇ ਮਿਡਲ ਕਲਾਸ ਬੰਦੇ ਹੁੰਦੇ ਨਾ ਉਹਨਾਂ ਦੀ ਸੋਚ ਬੜੀ ਛੋਟੀ ਹੁੰਦੀ ਹੈ।
ਸਹੀ ਗੱਲ ਏ।
ਉਹ ਸੋਚਦੇ ਨੇ, ਕੀ ਆ।
ਉਹ ਰਿਸਕ ਲੈ ਹੀ ਨਹੀਂ ਸਕਦੇ ਕਿਸੇ ਵੀ ਤਰ੍ਹਾਂ ਦਾ, ਖ਼ਾਸ ਕਰ ਪੈਸਿਆਂ ਦਾ।
ਹਾਂ।
ਜਿਹੜੇ ਅਮੀਰ ਹੈਗੇ ਨੇ, ਇਹ ਰਿਸਕ ਲੈ ਲੈ ਕੇ ਪੈਸੇ ਸੇਵ ਕਰ ਰਹੇ ਨੇ, ਰਿਸਕ ਲੈ ਲੈ ਕੇ ਪੈਸੇ ਅੱਗੇ ਦੇ ਰਹੇ ਨੇ, ਕਿ ਚੱਲ ਡਬਲ ਤਾਂ ਨਹੀਂ ਚੱਲ, ਕੁਛ ਤਾਂ ਬਣ ਕੇ ਆਏਗਾ।
ਬਿਲਕੁਲ ਜੀ ਬਿਲਕੁਲ, ਏਹੀ ਵੀ ਦਿਮਾਗ ਹੈਗਾ ਜੇ।
ਹਾਂ। ਇੱਕ ਲੱਖ ਦੇ ਕੇ ਉੱਪਰ, ਅਗਰ ਦਸ ਵੀਹ ਹਜ਼ਾਰ ਵੀ ਬਚਦਾ ਹੋਏ ਨਾ ਉਹ ਬਚਾਉਂਦਾ ਹੈ।
ਬਹੁਤ ਆਰਾਮ ਨਾਲ, ਆਰਾਮ ਨਾਲ।
ਤਹੀਓ ਤਾਂ, ਕਾਰੋਬਾਰ ਚੱਲਦੇ ਨੇ ਇਹਨਾਂ ਦੇ ਅਮੀਰ
ਪਤਾ ਕੀ ਹੈ ਜੈਵੇਂ ਪਤਾ ਕੀ, ਜੈਵੇਂ ਮਿਡਲ ਕਲਾਸ ਕੋ ਅਗਰ ਥੋੜਾ ਜਿਹਾ ਪੈਸਾ ਆ ਜਾਏ ਨਾ ਉਹ ਪਤਾ ਉਹ ਪਤਾ ਕੀ ਹੈ, ਝ ਉਲ ਫੂਲ ਖਰਚੇ ਕਰਨ ਲੱਗ ਜਾਂਦਾ ਹੈ, ਕਦੀ ਫੋਨ ਲੈਦਾ ਹੈ ਕਦੇ ਏਸੀ ਲੈਣਦਾ, ਕਦੇ ਐਲ ਸੀ ਡੀ ਲੈਣਦਾ ਹੈ
ਉਹੀ ਤਾਂ, ਸਹੀ ਗੱਲ ਐ, ਬਸ ਜਿਸ ਚੀਜ਼ ਦੀ ਲੋੜ ਨੀ ਹੋਏਗੀ ਨਾ, ਉਹ ਜਾ ਕੇ ਲੈ ਕੇ ਆ ਜਾਏਗਾ ਉਹ
ਹਾਂ, ਬਸ ਬਸ
ਤੇ ਅਮੀਰ ਬੰਦੇ ਨੂੰ ਲੋੜ ਹੋਏਗੀ ਵੀ ਨਾ, ਉਹ ਕੰਜੂਸੀਆਂ ਕਰ ਕਰ ਕੇ ਮਤਲਬ ਬੜਾ ਮੁਸ਼ਕਲ ਹੀ ਲੈਏਗਾ, ਜਦੋਂ ਬਹੁਤ ਜ਼ਿਆਦਾ ਜ਼ੋਰਤ ਹੋਏ ਨਾ ਬੰਦੇ ਨੂੰ
ਜਾਂ, ਹਾਂ ਤਾਂ ਹੀ ਆਦਾ ਆ ਉਹ ਬਹੁਤ ਜ਼ਿਆਦਾ
ਹਾਂ, ਵੈਸੇ ਅਮੀਰ ਬੰਦਾ ਫਜ਼ੂਲ ਖਰਚਾ ਨਾ ਕਰਕੇ ਰਾਜੀ ਨੀ ਆਂ ਤਾਂਂਹੀ ੳ ਸੇਵਿੰਗ ਜ਼ਿਆਦਾ ਕਰਦੇ ਨੇ ਐ, ਕਿਉਂਕਿ ਹਾਂ ਮਿਡਲ ਕਲਾਸ ਬੰਦਾ ਦੇਖੋ, ਅਗਰ ਉਹਦੇ ਤੇ ਮਾੜਾ ਸਮੇ ਆਜੇ ਆਉਂਦਾ ਹੈ ਤੇ ਉਹ ਫੇਿਰ ਮੰਗ ਮੰਗਣਾ ਸ਼ੁਰੂ ਕਰ ਦਿੰਦਾ, ਇੱਧਰੋਂ ਉੱਧਰੋਂ ਪੈਸੇ
ਹਾਂ ਫੇਰ ਉਹ ਕਹਿੰਦਾ ਮੇਰਾ ਕਿੱਥੋਂ, ਮੈਨੂੰ ਦਵਾ ਦੇ ਪੈਸੇ ਜਾਂ ਤੇ ਫੇਿਰ ਆਪਣਾ ਸੋਨਾ ਵੇਚਦਾ ਫਿਰ, ਤਾਂ ਹੀ ਪੈਸੇ ਆਉਂਦੇ ਨੇ
ਸਹੀ ਗੱਲ ਹੈ, ਆ ਵਿਆਜ ਤੇ ਪੈਸੇ ਚੱਕਦਾ ਹੈ।
ੳਹੀ ਤੇ
ਉਹੀ ਤਾਂ, ਆਈਓ ਅਮੀਰ ਹੈਗਾ, ਅਮੀਰ ਨੂੰ ਪਤਾ ਬਈ ਮਾੜਾ ਚੰਗਾ ਸਮੇਂ ਤਾਂ ਹਰ ਕਿਸੇ ਤੇ ਆਏਗਾ ਹੀ ਆਏਗਾ।
ਬਿਲਕੁਲ ਜੀ ਬਿਲਕੁਲ।
ਤੇ ਉਹ ਸੇਵ ਕਰਕੇ ਰੱਖਦਾ, ਫੇਿਰ ਉਸ ਹਿਸਾਬ ਨਾਲ ਸਪੈਂਡ ਕਰਦਾ ਆਪਣੀ ਮਨੀ
ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ।
ਦੇਖੋ ਦਾਂ ਹੀ ਉਹ ਚੱਲਦੀ ਘਰ ਦੀ ਰੂਟੀਨ, ਐਵੇਂ ਤਾਂ ਚੱਲੇਗੀ ਨਹੀਂੀ ਅਗਰ ਤੁਸੀਂ ਵੀਹ ਹਜ਼ਾਰ ਲੈ ਕੇ ਅੱਗੇ ਪੱਚੀ ਹਜ਼ਾਰ ਦਾ ਕਰਜ਼ਾ ਲੈ ਰਹੇ ਹੋ, ਪੰਜ ਹਜ਼ਾਰ
ਸਹੀ ਗੱਲ ਹੈ, ਉਹੀ ਤੇ, ਮੇਨ ਗੱਲ ਉਹੀ ਹੈਗੀ ਹੈ ਨਾ ਮਿਡਲ ਕਲਾਸ ਆਪਣੇ ਖਰਚੇ ਵੇਖਦਾ ਨੀ ਹੈਗਾ, ਬਸ ਅੰਨੇ ਵ ਵਾਹ ਚੱਲੀ ਜਾਂਦਾ ਹੈ ਏ, ਬੱਚਿਆਂ ਦੀ ਫੀਸਾਂ ਇੰਨਨੀ ਹੈਗੀਆਂ ਹਨ।
ਸਹੀ ਗੱਲ ਐ, ਮਿਡਲ ਕਲਾਸ ਬੰਦਾ ਕੱਲ ਦਾ ਨੀ ਸੋਚਦਾ ਸੀ ਕੱਲ੍ਹ ਕੀ ਹੋਏਗਾ, ਅਗਰ ਅੱਜ ਮੈਂ ਇੰਨੇ ਪੈਸੇ ਉਜਾੜ ਦਾਂਗਾ ਫਰੀ ਖੂਹ ਖਾਤੇ, ਤੇ ਕੱਲ ਦਾ ਨੀ ਸੋਚਦਾ ਤੇ ਅਮੀਰ ਹੈਗੇ ਨੇ, ਉਹ ਅਗਲੇ
ਹਮ।
ਸਾਲ ਦਾ ਸੋਚ ਲੈਂਦਾ ਨੇ, ਅਗਲੇ ਸਾਲ ਤੱਕ ਆਪਾਂ ਇੰਨੇ ਸਪੈਂਡ ਕਰਨੇ ਨੇ, ਤੇ ਇੰਨੇ ਸੇਵ ਕਰਨੇ ਨੇ ਅਮੀਰ ਲੋਕ ਨਾ ਟ ਉਹ ਟਾਰਗੇਟ ਬਣਾ ਕੇ ਚੱਲਦੇ ਨੇ, ਆਪਾਂ ਇੰਨੇ ਪੈਸੇ ਸੇਵ ਕਰਾਂਗੇ। ਤਾਂ ਜਾ ਕੇ ਸਾਡਾ ਕੁੱਝ ਬਣੇਗਾ।
ਹਾਂ, ਸਹੀ ਗੱਲ ਏ।
ਪੈਸੇ ਬੜੇ ਘੱਟ ਲੈਂਦੇ ਨੇ, ਅਮੀਰ ਲੋਕ ਤੁਸੀਂ ਦੇਖ ਸਕਦੇ ਹੋ, ਅਮੀਰ ਲੋਕ ਤਾਂ ਘਰ ਦੀ ਲੈਟਾਂ ਤੱਕ ਜਲਾ ਕੇ ਰਾਜੀ ਨੀ ਆ। ਪਤਾ ਬੈਲ ਜਾ
ਨਾ ਜੀ ਨਾ, ਸਹੀ ਗੱਲ ਏ। ਏਦਾਂ ਥੋੜੀ ਭਾਜੀ, ਅਮੀਰ ਹੁੰਦੇਨ ਉ। ਅ, ਇੱਕ- ਇੱਕ ਪੈਸੇ ਨੂੰ ਜੋੜਦੇ ਨੇ ਓ, ਇੱਕ- ਇੱਕ ਪੈਸੇ ਨੂੰ।
ਕੇ ਅਮੀਰ ਹੋ ਜਾਂਦੇ ਨੇ ਉਹ।
ਹਾਂ।
ਜਿਹੜੀ ਸਹੀ ਵੀ ਗੱਲ ਏ ਦੇਖੋ ਕਿ, ਉਹਨਾਂ ਨੂੰ ਵੀ ਪਤਾ ਕੀ ਚੱਲ ਪੈਸੇ ਦੀ ਤਾਂ, ਹਰ ਕਿਸੇ ਨੂੰ ਲੋੜ ਪਏਗੀ -ਪਏਗੀ।
ਪਤਾ ਕੀ ਭਾਜੀ, ਪੈਸੇ ਬਿਨਾਂ ਕਦਰ ਵੀ ਤਾਂ ਨਹੀਂ ਹੈ ਨਾ, ਕਿਸੇ ਦੀ।
ਹਾਂ, ਮੰਗਣ ਚ ਸ਼ਰਮ ਆਉਂਦੀ ਹੈ ਲੋਕਾਂ ਕੋਲ ਪੈਸੇ।
ਓਹੀ ਤੇ।
ਤਾਂ ਅਮੀਰ ਲੋਕ, ਖਾਸ ਕਰ ਸੇਵਿੰਗ ਕਰਦੇ ਨੇ।
ਬਿਲਕੁਲ ਸਹੀ ਗੱਲ ਹੈ, ਜੀ।
ਇਹ ਜੋ ਮਿਡਲ ਕਲਾਸ ਨੇ, ਇਹ ਸ਼ੁਰੂ ਤੋਂ ਹੀ ਮੰਗਦੇ ਆ ਰਹੇ ਨੇ। ਆਪਣਾ ਖਰਚਾ ਕਰਵਾਉਂਦੇ ਆ ਰਹੇ ਨੇ, ਸਹੀ ਗੱਲ ਏ।
ਕਦੀ ਕਿਸੇ ਕੋਲ ਹਾਂ, ਕਦੀ ਕਿੱਥੋਂ ਲੋਨ ਚੱਕ ਰਹੇ ਨੇ, ਕਦੀ ਕਿੱਥੋਂ ਚੱਕ ਰਹੇ ਨੇ। ਉਹ ਬੰਦਾ ਕਿੱਥੋਂ ਅਮੀਰ ਹੋਏਗਾ, ਉਹਨੇ ਪਹਿਲੇ ਆਪਣੀ ਜ਼ਿੰਦਗੀ ਚ, ਇੰਨੇ ਝੰਜਟ ਪਾਲੇ ਹੁੰਦੇ ਨੇ, ਉਹਦੀ ਕਿਸ਼ਤਾਂ ਚ ਪੈਸੇ ਲੰਘ ਜਾਂਦੇ ਨੇ, ਬੱਚਿਆਂ ਦੀ ਫੀਸਾਂ ਚ। ਉਹ ਜੋੜੇਗਾ, ਤੇ ਬੜੀ ਦੂਰ ਦੀ ਗੱਲ ਹੈਗੀ।
ਸਹੀ ਗੱਲ ਹੈ, ਜੋੜ ਤਾਂ ਸਕਦਾ ਹੀ ਨ ਨਾ ਫੇਰ।
ਨਾ ਜੀ ਨਾ, ਬੋੜਾ ਮੁਸ਼ਕਿਲ ਹੈ।
ਚਲੋ ਠੀਕ ਹੈ, ਭਾਜੀ ਸ੍ਰ ਜੀਕ।